ਹੈਲੋ
ਹੈਲੋ।
ਹਾਂਜੀ, ਸਾਸ ਸ੍ਰੀ ਕਾਲ ਜੀ।
ਸਸ੍ਰੀ ਕਾਲ ਜੀ।
ਤੁਹਾਡਾ ਕੀ ਹਾਲ ਹੈ ਜੀ?
ਜੀ ਬੋਤ ਵਦੀਆ ਤੁਸੀਂ ਸੁਨਾਓ?
ਬਾਸ ਵਦੀਆ ਜੀ, ਬੋਤ ਵਦੀਆ ਜੀ।
ਸਹੀ ਗਾੱਲ ਐ, ਹੋਰ ਛੁੱਟੀਆਂ ਸ਼ੁਰੂ ਹੋ ਗਈਆਂ ਹੁਣ ਬੱਚੇਆਂ ਨੂੰ?
ਹਾਂਜੀ, ਹੋਨ ਤਾਂ ਖ਼ਤਮ ਹੋਨ ਵਾਲੀਆ ਐ ਜੀ।
ਹਾਂਜੀ, ਓਈ ਛੁੱਟੀਆਂ ਚ ਤੁਸੀਂ ਕੀ ਕੀਤਾ?
ਮੈਨੂੰ ਤਾਂ ਗਾ, ਗਾਣੇ ਸੁਨਨ ਦਾ ਬੋਤ ਸੋ਼ਕ ਆ ਜੀ।
ਬੋਤ ਵਦੀਆ ਗਾੱਲ ਆ ਜੀ, ਹੋਨੀ ਚਾਈਦੀ ਆ ਕਿਉਂਕਿ ਸੰਗੀਤ ਏਹੋ ਜਿ ਚੀਜ ਐ ਜੇੜੀ ਆਪਾਂ ਨੂੰ ਸ਼ਾਂਤੀ ਦੇਂਦੀ ਐ, ਤੇ ਖੁਸ਼ੀ ਵੀ ਦੇਂਦੀ ਐ।
ਬਿਲਕੁਲ ਜੀ ਸੰਗੀਤ ਆਪਣੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਦਾ ਐ, ਆਪਾਂ ਵੱਡੇ ਸਬ ਤੋ ਵੱਡਾ ਦੋੱਖ ਭੁੱਲ ਜਾਂਨੇ ਹਾਂ, ਜਦੋਂ ਆਪਾਂ ਗਾਣੇ ਸੁਨਦੇ ਆਂ, ਥਾਂਨੂੰ ਆੱਜ-ਕਾੱਲ ਦੇ ਗਾਣੇ ਪਸਾਂਦ ਆ ਕਿ ਪਰਾਣੇ ਗਾਣੇ
ਨਈ ਮੈਨੂੰ ਪੁਰਾਨੇ ਗਾਨੇ ਜਾਦਾ ਪਸੰਦ ਐ ਜਦੋਂ ਆਪਨੇ ਟੈਮ ਦੇ। ਹੁਨ ਬੱਚੇਆਂ ਦੇ ਟੈਮ ਦੇ ਗਾਣੇ ਤਾਂ ਹੁਨ ਐ, ਐਦਾਂ ਦੇ ਆ ਸੌਂਗ ਸੁਣਨ ਨੂੰ ਦਿਲ ਨੀ ਕਰਦਾ। ਏਈ ਓ ਬੱਚੇਆਂ ਨੂੰ ਪਸੰਦ ਐ। ਪਰ ਆਪਨੇ ਜੇੜਾ ਪੇਲਾਂ ਵਾਲਾ ਸੰ, ਆਂਦਾ ਸੀ ਸੰਗੀਤ ਓਂਦੇ ਵਰ ਦਾ, ਮਜਾ ਆੱਜ ਨੀ ਐ।
ਠੀਕ ਹੈ ਜੀ ਬੋਤ ਵਧੀਆ ਗੱਲ ਤੁਸੀਂ ਕਹੀ ਤੁਸੀਂ ਕੋਈ ਗਾਣਾ ਸੁਣਾ ਸਕਦੇ ਹੋ ਆਪਦੇ ਟਾਈਮ ਦਾ।
ਨਹੀਂ ਏਦਾਂ ਤਾਂ ਨਹੀਂ ਮੈਂ ਗੁਨਗੁਣਾਂਦੀ ਰੈਂਦੀ ਹਾਂ। ਪਰ ਕਦੀ ਕਿਸੇ ਸਾਮਨੇ ਸੁਣਾਇਆ ਨੀ ਮੈਂ ਪਰ ਉਂਜ ਮੈਨੂੰ ਸੰਗੀਤ ਬੋਤ ਪਸੰਦ ਹੈ ਜਿਵੇਂ ਕੈਂਦੇ ਆ ਨਾ ਆਪਣੇ ਕੱਲੇਪਨ ਨੂੰ ਜਦੋਂ ਕਦੀ ਆਪਾਂ ਕੈਂਦੇ ਹਾਂ ਨਾ ਤੁਸੀਂ ਬੋਰ ਹੋ ਰਹੇ ਹੋ ਘਰੇ ਬੈਠੇ ਤੇ ਉਦੋ ਸੁਣ ਲੈਂਦੇ ਆ ਮੈਂ ਬੋਤ
ਬਿਲਕੁਲ, ਜੀ। ਬਿਲਕੁਲ! ਸੰਗੀਤ ਆਪਣੇ ਰੂਹ ਦੀ ਖੁਰਾਕ ਹੈ, ਜੀ। ਮਨੁੱਖੀ ਮਨ ਦਾ ਆਹਾਰ ਹੈ ਜੀ ਸਕੂਨ ਪ੍ਰਦਾਨ ਕਰਦਾ ਹੈ। ਇੱਕ ਬ੍ਰਹਿਮੰਡੀ ਭਾਸ਼ਾ ਹੈ। ਇੱਕ ਆਪਣੇ ਦੁ ਦਿਲ ਦਿਲ ਨੂੰ ਜਿਹੜੀ ਸ਼ਾਂਤੀ ਪ੍ਰਦਾਨ ਕਰਦਾ ਹੈ।
ਸਹੀ।
ਇਹ ਜਦੋਂ ਕੋਈ ਇਨਸਾਨ ਉਦਾਸ ਹੋਵੇ, ਥੱਕਿਆ ਹੋਵੇ, ਤਣਾਅ ਵਿੱਚ ਹੋਵੇ, ਸੰਗੀਤ ਉਹਦੇ ਜ਼ਖ਼ਮਾਂ 'ਤੇ ਮੁਲਮ ਲਾਂਦਾ ਐ ਜੀ। ਇੱਕ ਮਨੋਰੰਜ ਜਣ ਦੀ ਭਾਵਨਾ ਪੈਦਾ ਕਰਦਾ ਹੈ ਜਿਵੇਂ ਆਪਾਂ ਸੰਗੀਤ ਕਦੋਂ ਸੁਣਦੇ ਹਾਂ ਖੁਸ਼ੀ ਵਿੱਚ ਸੁਣਦੇ ਹਾਂ ਗਮ 'ਚ ਸੁਣਦੇ ਹਾਂ। ਪਿਆਰ ਵਿੱਚ ਸੁਨਦੇ ਹਾਂ, ਦੇਸ਼ ਭਗਤੀ ਵਿੱਚ ' ਸੁਣਦੇ ਹਾਂ ਹਰ ਮੌਕੇ 'ਤੇ ਆਪਾਂ ਸੰਗੀਤ ਸੁਣਦੇ ਹਾਂ ਜੀ।
ਸਹੀ ਕਿਆ ਤੁਸੀਂ ਬਿਲਕੁਲ ਸਹੀ ਕਿਆ ਕੋਈ ਕੈਂਦੇ ਸੰਗੀਤ ਹੁਣੋ ਇੱਕ ਪ੍ਰੇਰਨਾ ਵੀ ਦਿੰਦੀ ਹੈ। ਅੰਦਰੋਂ ਇੱਕ ਉਤਸ਼ਾਹ ਵੀ ਦਿੰਦੀ ਹੈ, ਜਿੰਦੇ ਕਹਿੰਦੇ ਸੰਗੀਤ ਦੇ ਨਾਲ ਆਪਾਂ ਕਈ ਤਰ੍ਹਾਂ ਦੀ ਅੱਜ-ਕੱਲ੍ਹ ਦੇ ਸਿੱਖਿਆ ਦੇ ਸਾਧਨ ਵੀ ਬਣ ਚੁੱਕੇ ਨੇ ਮਨੋਰੰਜਨ ਦੇ ਸਾਧਨ ਵੀ ਬਣ ਚੁੱਕੇ ਲੋਕੀ ਅੱਜ-ਕੱਲ੍ਹ ਤਾਨੂੰ ਪਤਾ ਕਿ ਸਿੱਖਿਆ ਚ ਇਨਾਂ ਇਨਾਂ ਰਾਹੀਂ ਸੰਗੀਤ ਰਾਹੀਂ ਪੈਸੇ ਕਮਾ ਰਹੀ ਹੈ ਕਿੰਨਾ ਲੋਕਾਂ ਦੇ ਕਿੰਨੇ ਵੱਡੇ-ਵੱਡੇ ਪ੍ਰੋਗਰਾਮ ਹੁੰਦੇ ਆ, ਗੁਰ ਆਪਣੇ ਇਸ ਅ ਟੀ ਵੀ ਤੇ ਕਿੱਡੇ ਵੱਡੇ-ਵੱਡੇ ਸ਼ੋਅ ਹੁੰਦੇ ਨੇ ਤੇ ਉੱਥੇ- ਬੱਚੇ ਕਈ ਲੈਵਲ ਵੱਡੇ ਵੱਡੇ ਲੈਵਲ ਤੇ ਪੋਂਚ ਜਾਂਦੇ ਨੇ।
ਬਿਲਕੁਲ ਜੀ ਹੋਲੀਵੁੱਡ ਬੋਲੀਵੁੱਡ ਤੱਕ ਗੂੰਜ ਸੰਗੀਤ ਦੀ ਹੈ ਜੀ ਸਾਰਾ ਪਾਸੇ ਸੰਗੀਤ ਹੀ ਚੱਲ ਰਿਹਾ ਹੈ। ਕਈਆਂ ਨੂੰ ਇੰਗਲਿਸ਼ ਗਾਣੇ ਪਸੰਦ ਹੈ, ਕਈਆਂ ਨੂੰ ਪੰਜਾਬੀ ਤੇ ਕਈਆਂ ਨੂੰ ਹਿੰਦੀ ਗਾਣੇ ਪਸੰਦ ਹੈ ਹਾਂਜੀ ਅੱਜ ਕੱਲ੍ਹ ਦੇ ਬੱਚੇ ਸਾਨੂੰ ਤਾਂ ਕੋਰੀਅਨ ਗਾਣੇ ਪਸੰਦ ਕਰਦੇ ਹੈ ਜੀ।
ਜੀ ਹਾਂਜੀ ਬਿਲਕੁਲ ਠੀਕ ਹੈ ਸਹੀ ਹੈ ਪਰ ਕੈਂਦੇ ਜੋ ਆਪਣੇ
ਸੁਣਾਓ ਜੀ ਤੁਹਾਡੀ ਆਵਾਜ਼ ਬੜੀ ਪਿਆਰੀ ਲੱਗਦੀ ਹੈ ਜੀ।
ਨਹੀਂ, ਮੈਨੂੰ ਗਾਣਾ ਨੀ ਆਂਦਾ। ਮੈ ਤਾਂ ਮੈਂ ਕਵਾਂ ਮੈਂ ਗਾਇਆ ਨੀ ਕਦੀ, ਐੇ ਕਿਸੇ ਨਾਲ ਤੇ ਸੰਗੀਤ ਓਹੀ ਕੈਂਦੇ ਨਾ ਇੱਕ ਦੂਜੇ ਨਾਲ ਜੋੜਦਾ ਵੀ ਆਪਾਂ ਨੂੰ। ਜਦੋਂ ਆਪਾਂ ਸੰਗੀਤ ਦੇ ਵਿੱਚ ਜਾਂਨੇ ਹਾਂ, ਤੇ ਇੱਕ-ਦੂਜੇ ਨਾਲ ਜੁੜਦੇ ਵੀ ਹਾਂ। ਅੱਜ-ਕੱਲ੍ਹ ਕਿੱਟੀਆਂ ਹੋ ਰਹੀਆਂ ਨੇ ਕਿੱਟੀਆਂ ਚ ਕੋਈ ਫੰਕਸ਼ਨ ਪਾਰਟੀ ਹੁੰਦਾ ਬਿਨਾਂ ਸੰਗੀਤ ਤੋਂ ਕੁਛ ਨਈ ਹੈ ਮਿਊਜ਼ਿਕ ਕੈਂਦੇ ਸੰਗੀਤ ਚਲਦਾ ਹੈ ਤੇ ਡਾਂਸ ਹੁੰਦਾ ਹੈ ਤੇ ਉਸ ਧੁੰਨ ਦੇ ਵਿੱਚ ਆਪਾਂ ਉਹਨੂੰ ਮਤਲਬ ਤੇ ਨਾਲ ਮਿਲ ਜਾਂਦੇ ਹਾਂ ਤੇ ਉਹ ਇੱਕ ਤਾਂਹੀ ਕੈਂ ਦੇ ਆ ਨਾ ਕਿ ਇੱਕ ਦੂਜੇ ਨਾਲ ਜੋੜਦੈ ਤੇ ਨਾਲੇ ਇਹਨੂੰ ਸੁਣਨ ਕੇ ਨਾ ਇੱਕ ਕੈਂਦੇ ਨਾ ਜਿਵੇਂ ਸਵੇਰੇ ਉੱਠ ਕੇ ਸੈਰ ਕਰਦੇ ਹਾਂ ਕਈ ਲੋਕ ਕੀ ਕਰਦੇ ਆ ਸੈਰ ਕਰਦੇ ਟੈਮ ਵੋਕ ਕਰਨਾ ਈਅਰਫੋਨ ਲਗਾ ਕੇ ਅੱਧੇ ਵਾਲਕ ਕਰ ਰਹੇ ਆ ਤੇ ਸੈਰ ਦੇ ਵਿੱਚ ਉਹ ਗਾਣੇ ਸੁਣ ਰਹੇ ਨੇ। ਪਿਆਰੇ-ਪਿਆਰੇ ਗਾਣੇ ਗਜ਼ਲਾਂ ਅੱਜ ਕਿੰਨੇ ਤਰ੍ਹਾਂ ਤਾਂ ਹੈਗਾ ਤਾਨੂੰ ਪਤਾ ਸੰਗੀਤ।
ਬਿਲਕੁਲ ਜੀ ਪਰ ਅੱਜ ਕੱਲ੍ਹ ਤਾਂ ਸੰਗੀਤ ਬੜਾ ਮਾੜਾ ਹੋ ਗਿਆ ਜੀ ਅੱਜ ਕੱਲ੍ਹ ਦੀ ਬੋਲੀ ਬੜੀ ਮਾੜੀ ਹੈ ਸੰਗੀਤ ਚ। ਆਪਾਂ ਵੇਖਦੇ ਹਾਂ ਗੀਤਾਂ ਦੇ ਬੋਲ ਬੜੇ ਮਾੜੇ ਨਿਕਲਦੇ ਨੇ ਜੀ ਸਾਫ਼ ਸੁਥਰੇ ਪਰਿਵਾਰਕ ਪਰਿਵਾਰ ਦੇ ਮਾਹੌਲ ਵਿੱਚ ਉਹ ਗਾਣਾ ਨਹੀਂ ਸੁਣਿਆ ਜਾਂਦਾ ਜੀ ਉਹ ਗੀਤ 'ਚ ਇੰਨੇ ਕੁ ਵਲਗਰ ਵਰਡ ਯੂਜ ਕੀ ਸ਼ਬਦ ਯੂਜ ਕੀਤੇ ਜਾਂਦੇ ਹੈ ਜੀ।
ਪਰ ਉਹ ਅੱਜ-ਕੱਲ੍ਹ ਹੋ ਰਿਹਾ ਨਾ, ਪਰ ਜੇ ਆਪਾਂ ਪਹਿਲਾਂ ਦਾ ਵੇਖੀਏ ਉਂਦਾ ਮੁਕਾਬਲਾ ਤਾਂ ਕੋਈ ਕਰ ਹੀ ਨਹੀਂ ਸਕਦਾ। ਸਹੀ ਗੱਲ ਹੈ ਨਾ ਜਿਹੜਾ ਉਸ ਸੰਗੀਤ ਸੀ ਪਹਿਲਾਂ ਟੈਮ ਹੁੰਦਾ ਸੀ ਓਦੋਂ ਟੀ ਵੀ ਨਹੀਂ ਹੁੰਦੇ ਸੀ ਲੋਕੀ ਕਰਦੇ ਹੁੰਦੇ ਸੀ ਅ ਅਹ ਅੰਟੀਨਾ ਲੱਗੇ ਹੁੰਦੇ ਸੀ। ਉਦੋਂ ਇੱਕ ਟੀ ਵੀ ਹੁੰਦਾ ਸੀ ਸਾਰੇ ਪਰਿਵਾਰ ਕੱਠੇ ਬਹਿ ਕੇ ਸੁਣਨਾ ਕੱਠੇ ਬਹਿ ਕੇ ਸੀਰੀਅਲ ਦੇਖਣਾ। ਸਾਰਾ ਕੁੱਛ ਵੇਖਦੇ ਹੁੰਦੇ ਜਦੋਂ ਸੰਗੀਤ ਆਂਦਾ ਸੀ ਇੱਕ ਇੱਕ ਇੱਕ ਇੱਕ ਹਾਂਜੀ। ਜੀ-ਜੀ-ਜੀ ਨਾ
ਹਾਂਜੀ।
ਗੱਲ ਹੈ ਬਸ ਉਹਨਾਂ ਤੇ ਜਿਹੜਾ ਉਸ ਟਾਈਮ ਜਿਹੜਾ ਆਉਂਦਾ ਸੀ ਨਾ ਸੰਗੀਤ ਮੈਂ ਕਹਿੰਦੀ ਹਾਂ ਮਜ਼ਾ ਉਹ ਸਾਨੂੰ ਸਾਰੇ ਇਕੱਠੇ ਹੋ ਜਾਂਦੇ ਹਾਂ ਅੱਜ ਆਹ ਵਾਲਾ ਸੰਗੀਤ ਆਉਂਦਾ ਅੱਜ ਆਹ ਇੱਕ ਚਿੱਤਰ ਹਾਰ ਆਉਂਦਾ ਹੁੰਦਾ ਸੀ। ਜੇੜਾ ਅਸੀਂ ਸੁਨਦੇ ਹੁੰਦੇ ਸੀ। ਬੈਠ ਕੇ ਉਹ ਦਿਨ ਦੀ ਵੇਟ ਕਰਦੇ ਹੁੰਦੇ ਸੀ, ਕਿ ਹਾਂ ਬਈ ਅੱਜ ਉਹ ਆਏਗਾ, ਤੇ ਸੁਣਾਂਗੇ।
ਬਿਲਕੁਲ ਜੀ ਬਿਲਕੁਲ ਪੰਜਾਬ ਦੀ ਧਰਤੀ ਹੈਗੀ ਸੂਫ਼ੀ ਸੰਤਾਂ ਪੀਰਾਂ ਫ਼ਕੀਰਾਂ ਦੀ ਧਰਤੀ ਹੈ ਜੀ। ਜਿਸ ਕਾਰਨ ਸੂਫ਼ੀ ਸੰਗੀਤ ਦਾ ਵੀ ਇੱਥੋਂ ਦੇ ਸੱਭਿਆਚਾਰ ਨਾਲ ਗੂੜਾ ਸਬੰਧ ਹੈ, ਜੀ। ਬਾਬਾ ਫਰੀਦ ਦੇ ਭੁੱਲੇ ਸ਼ਾਹ ਦੇ ਸ਼ਾਹ ਹੁਸੈਨ ਦੇ। ਬੜੇ ਸੂਫ਼ੀ ਫ ਸ਼ਾਇਰ ਹੋਏ ਹਨ ਜਿਨ੍ਹਾਂ ਨੇ ਬਹੁਤ ਜ਼ਿਆਦਾ ਗੀਤ ਗਾਏ ਨੇ ਹਾਂਜੀ, ਉਹ ਸੰਗੀਤ ਇੱਕ ਸੁਣਨ ਵਿੱਚ ਆਤਮਿਕ ਸ਼ਾਂਤੀ ਪੈਦਾ ਹੁੰਦੀ ਐ, ਜੀ। ਅੱਜ-ਕੱਲ੍ਹ ਮੈਡੀਕਲ ਵਿਗਿਆਨ ਵਿੱਚ ਮਿਊਜ਼ਿਕ ਥੈਰੇਪੀ ਵਰਤਦੇ ਹਨ। ਮਿਊਜ਼ਿਕ ਥੈਰੇਪਰੀ ਨਾਲ ਹੀ। ਥਰੈਪੀ ਨਾਲ ਲੋਕਾਂ ਦਾ ਇਲਾਜ ਹੋ ਰਿਹਾ ਜੀ। ਜਿਹੜੇ ਲੋਕ ਡਿਪਰੈਸ਼ਨ ਵਿੱਚ ਨੇ ਉਹ ਵੀ ਅੱਜ-ਕੱਲ੍ਹ ਮਿਊਜਿਕ ਥੈਰੇਪੀ ਨਾਲ ਸਹੀ ਹੋ ਰਹੇ ਹਨ। ਪੜ੍ਹਦੇ ਸਮੇਂ ਬੱਚੇ ਸੰਗੀਤ ਸੁਣਦੇ ਹੈ, ਜੀ। ਬਿਨਾਂ ਸੰਗੀਤ ਸੁਣ ਉਹਨਾਂ ਉਹ ਪੜਿਆ ਨਹੀਂ ਜਾਂਦਾ ਜੀ।
ਸਹੀ ਗੱਲ ਸਹੀ ਕਿਹਾ। ਉਹ ਦੇਖੋ ਅੱਜ-ਕੱਲ੍ਹ ਬੱਚਿਆਂ ਮਾਵਾਂ ਕੀ ਕਰਦੀਆਂ ਨੇ ਫੋਨ ਹੱਥ ਚ ਪਕੜਾ ਦਿੰਦੀਆਂ ਨੇ ਤੇ ਤਾਂ ਉਹਨਾਂ ਨੂੰ ਕੁਛ ਖੁਆ ਵੀ ਦਿੰਦੀਆਂ ਨੇ ਉਹ ਫੋਨ ਚ ਸੰਗੀਤ ਗਾਣੇ ਸੁਣਦੇ-ਸੁਣਦੇ ਕੁਛ ਕੁੱਛ ਨਾ ਕੁਛ ਨਵੀਂ ਚੀਜ਼ਾਂ ਦੇਖਦੇ ਦੇਖ ਉਹ ਕਰ ਰਹੇ ਹੈ ਕਿ ਪੰਜਾਬੀ ਸੰਗੀਤ ਦੁਨੀਆਂ ਦਾ ਦੁਨੀਆਂ ਭਰ ਵਿੱਚ ਪ੍ਰਸਿੱਧ ਹੈ ਇਹਨਾ ਕਰਕੇ ਹੀ ਲੋਕ ਇੱਕ ਦੂਜੇ ਨਾਲ ਜੁੜਦੇ ਨੇ। ਤਾਂਈ ਕਹਿੰਦੇ ਰੋਜ਼ਾਨਾ ਆਪਣੇ ਆਪਣੇ ਜੀਵਨ ਦੇ ਵਿੱਚ ਇਹਨੂੰ ਇੱਕ ਰੰਗੀਨ ਬਣਾਉਣ ਲਈ ਇਹਨੂੰ ਆਪਦੇ ਨਾਲ ਅਪਣਾਓ
ਪੂਜਾ
ਸੰਗੀਤ ਇੱਕ ਐਹੇਜੀ ਭਾਸ਼ਾ ਹੈ, ਜਿਹਨੂੰ ਤੁਸੀਂ ਹਰ ਤਰੀਕੇ ਚ ਸਮਝ ਸਕਦੇ ਹੋ।
ਬਿਲਕੁਲ, ਜੀ। ਬਿਲਕੁਲ ਸਹੀ ਗੱਲ! ਤੁਸੀਂ ਬਿਲਕੁਲ ਸਹੀ ਦੱਸਦੇ ਪਏ ਓ। ਸੰਗੀਤ ਮੈਨੂੰ ਬਹੁਤ ਪਸੰਦ ਹੈ। ਮੇਰੇ ਕਈ ਗਿਣਵੇਂ ਚੁਲਵੇਂ ਬਹੁਤ ਹੀ ਮਨਪਸੰਦ ਗਾਣੇ ਹਨ। ਤੁਸੀਂ ਵੀ ਸ਼ਾਇਦ ਸੁਣੇ ਹੋੁਣ ਬੂਹੇ ਬਾਰੀਆਂ।
ਜੀ ਜੀ, ਬਿਲਕੁਲ। ਬਹੁਤ-ਬਹੁਤ ਬਚਪਨ ਚ ਬਹੁਤ ਕੁਛ ਸੁਣਿਆ ਹੈ, ਜੀ। ਇਹ ਵਾਲੇ ਸੌਂਗ ਤਾਂ ਇਹ ਵਾਲੇ ਕਹਿੰਦੇ ਨੇ ਨਾ ਜਿਹੜੇ ਗੀਤ ਸੁਣ ਕੇ ਬੰਦੇ ਨੂੰ ਇੱਕ ਅਲੱਗ ਹੀ ਮਜ਼ਾ ਆਂਦਾ, ਉਹ ਅੱਜ ਵੀ ਸੁਣ ਲੋ, ਉਹ ਅੱਜ ਵੀ ਉਹੀ ਲੱਗ ਜਿਵੇਂ- ਜਿਵੇਂ ਪਹਿਲਾਂ ਸੀ ਤਾਜ਼ੇ ਤਦੋਂ ਤੋਂ ਤਾਜ਼ਾ ਜਿਵੇਂ ਅੱਜ ਬਣ ਕੇ ਆਇਆ ਹੈ ਸਹੀ ਗੱਲ ਹੈ। ਇਹ ਆਪਣੀ ਜ਼ਿੰਦਗੀ'ਚ ਇੱਕ ਅਹਿਮ ਹਿੱਸਾ ਏ। ਕਿਉਂਕਿ ਆਪਾਂ ਜਿਵੇਂ ਹਰ ਚੀਜ਼ ਕਰਦੇ ਹਾਂ ਰੂਟੀਨ ਹੈ ਆਪਣਾ ਸਵੇਰ ਦਾ ਉੱਠ ਕੇ ਆਪਾਂ ਏਦਾਂ ਕਰਨਾ ਉਵੇਂ ਹੀ ਇਹ ਵੀ ਇੱਕ ਰੂਟੀਨ ਐ, ਆਪਣੇ ਵਾ--ਜ਼ਿੰਦਗੀ ਦੇ ਵਿੱਚ, ਜਿਹੜਾ ਸੰਗੀਤ ਹੁੰਦਾ ਹੈ ਉਹ ਉਹ ਆਪਾਂ ਨੂੰ ਹਰ ਤਰੀਕੇ ਨਾਲ ਜੋੜਦਾ ਹੈ।
ਹਾਂਜੀ ਸੰਗੀਤ ਸਿਰਫ ਇਨਸਾਨਾਂ ਦੁਆਰਾ ਬਣਾਏ ਸਾਜ਼ਾਂ ਜਾਂ ਆਵਾਜ਼ਾਂ ਤੱਕ ਸੀਮਿਤ ਨਹੀਂ ਹੈ। ਕੁਦਰਤ ਵਿੱਚ ਵੀ ਐ, ਜਿਵੇਂ ਸਵੇਰ ਸਮੇਂ ਪੰਛੀਆਂ ਦੀ ਆਵਾਜ਼ ਉਹ ਇੱਕ ਸੰਗੀਤ ਹੈ ਬੱਦਲਾਂ ਦੀ ਗਰਜ ਉਹ ਵੀ ਇੱਕ ਸੰਗੀਤ ਹੈ। ਦਰਿਆ ਚ ਵਗਦਾ ਪਾਣੀ ਉਹ ਵੀ ਇੱਕ ਸੰਗੀਤ ਹੈ ਜੀ। ਦਰਖਤਾਂ ਦੇ ਪੱਤਿਆਂ ਦਰਖਤ ਦੇ ਪੱਤੇ ਜਦੋਂ ਹਵਾ ਨਾਲ ਹਿੱਲਦੇ ਹਨ ਉਹ ਵੀ ਇੱਕ ਸੰਗੀਤ। ਕਿਨੀ ਸਰ ਸਰਾਹਤ ਹੈ ਕੁਦਰਤ ਵਿੱਚ ਇੱਕ ਖੂਬਸੂਰਤ ਸੰਗੀਤ ਹੈ ਜਦੋਂ ਅਸੀਂ ਸ਼ਾਂ ਚ ਹੋਕੇ, ਇਸ ਕੁਦਰਤੀ ਸੰਗੀਤ ਨੂੰ ਸੁਣਦੇ ਹਾਂ। ਤਾਂ ਸਾਡਾ ਮਨ ਆਨੰਦ ਨਾਲ ਭਰ ਜਾਂਦਾ ਹੈ। ਵਿਗਿਆਨੀਆਂ ਨੇ ਵੀ ਖੋਜ ਕੀਤੀ ਹੈ ਕਿ ਮਿੱਠਾ ਸੰਗੀਤ ਸੁਣਨ ਨਾਲ ਪੌਦਿਆਂ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ ਅਤੇ ਪਸ਼ੂ ਪੰਛੀ ਵੀ ਵਧੇਰੇ ਖੁਸ਼ ਤੇ ਸ਼ਾਂਤ ਰਹਿੰਦੇ ਹਨਾਂ ਜੀ
ਸਹੀ ਕਿਆ, ਤੁਸੀਂ ਸਹੀ ਕਿਆ, ਸੰਗੀਤ ਉਹੀ ਕ ਆਪਣੇ ਸੱਭਿਆਚਾਰਕ ਦਾ ਵੀ ਇੱਕ ਵਿਲੱਖਣ ਹੈ। ਜਿਹੜਾ ਸੰਗੀਤਕ ਪਹਿਚਾਣ ਹੁੰਦੀ ਹੈ ਨਾ ਉਹ ਆਪਣੀ ਇੱਕ ਵਿਲੱਖਣ ਹੈ ਜਿਹੜੀ ਇਹਦੇ ਚ ਸੱਭਿਆਚਾਰਕ'ਚ ਸੰਗੀਤ ਦੀ ਭਾਸ਼ਾ ਬੋਲੀ ਜਾਂਦੀ ਐ, ਜਿਹੜੇ ਉਹ ਸੱਭਿਆ ਇੱਕ ਪੰਜਾਬੀ ਹੁੰਦਾ ਇੱਕ ਪੰਜਾਬੀ ਸੱਭਿਆਚਾਰਕ ਭਾਸ਼ਾ ਚ ਜਿਹੜਾ ਸੰਗੀਤ ਹੁੰਦਾ ਨਾ। ਉਹਨੂੰ ਠੇਠ ਪੰਜਾਬੀ ਚ ਸੰਗੀਤ ਕਿਹਾ ਜਾਂਦਾ ਹੈ। ਉਹ ਉਹ ਜਦੋਂ ਜਿਹੜੇ ਬੰਦੇ ਉਹ ਬੋਲਦੇ ਆ ਸੁਣਦੇ ਆ ਆਪਾਂ ਉਹਨਾਂ'ਚ ਤਾਂ ਪ੍ਰੋਪਰ ਸਿਖਾਇਆ ਜਾਂਦਾ, ਕਿ ਸੰਗੀਤ ਕੀ ਚੀਜ਼ ਐ।
ਸੰਗੀਤ ਇੱਕ ਅਜਿਹੀ ਸ਼ਕਤੀ ਹੈ। ਸੰਗੀਤ ਇੱਕ ਇੱਕ ਅਜਿਹੀ ਸ਼ਕਤੀ ਹੈ, ਜੋ ਦੁਨੀਆ ਭਰ ਦੇ ਲੋਕਾਂ ਨੂੰ ਆਪ ਆਪਸ ਵਿੱਚ ਜੋੜਦੀ ਹੈ, ਦੇਸ਼ਾਂ, ਧਰਮਾਂ, ਜਾਤਾਂ ਰਾਜਨੀਤਿਕ ਦੀਵਾਰਾਂ ਨੂੰ ਤੋੜਦੀ ਐ, ਸਭ ਤੋਂ ਵੱਡੀ ਉਦਾਹਰਣ ਚੜ੍ਹਦੇ ਤੇ ਲਹਿੰਦੇ ਪੰਜਾਬ ਦੀ, ਚੜ੍ਹਦੇ ਭਾਰਤੀ ਤੇ ਲਹਿੰਦੇ ਪਾਕਿਸਤਾਨੀ ਪੰਜਾਬ ਦਾ ਸੰਗੀਤ। ਭਾਵ। ਦੋਵੇਂ ਦੇਸ਼ਾਂ ਦੇ ਵਿਚਕਾਰ ਸਰਹੱਦਾਂ ਜ਼ਰੂਰ ਹਨ। ਪਰ ਦੋਵਾਂ ਦੇਸ਼ਾਂ ਦੇ ਲੋਕਾਂ ਵਿੱਚ ਗੀਤ ਸੂਫ਼ੀ ਕਲਾਮ, ਬਰਾਬਰ ਲੋਕੀ ਸਭ ਸੁਣਦੇ ਹਨ। ਸਭ ਨੁੰ ਸੰਗੀਤ ਨਾਲ ਪਿਆਰ ਹੈ। ਸੰਗੀਤ ਨਫ਼ਰਤਾਂ ਨੂੰ ਮਿਟਾਕੇ ਅਮਨ ਅਤੇ ਭਾਈਚਾਰੇ ਦਾ ਸੁਨੇਹਾ ਦਿੰਦਾ ਜੀ।
ਸਹੀ ਕਿਹਾ ਤੁਸੀਂ, ਬਿਲਕੁਲ ਸਹੀ ਕਿਹਾ, ਸੰਗੀਤ ਹੁਣ ਆਪਾਂ ਘਰੇ ਲਗਾ ਲਈਏ। ਤੇ ਆਪਾਂ ਕਈ ਵਾਰੀ, ਦੇਖੋ ਘਰੇ, ਘਰੋਂ ਨਿਕਲਣ ਨੂੰ ਦਿਲ ਨਹੀਂ ਕਰਦਾ। ਕਿਉਂਕਿ ਇਹ ਹੁੰਦਾ ਨਾ, ਇਕੱਲਾ ਹੁੰਦੇ ਹਾਂ ਆਪਾਂ, ਆਪਾਂ ਨੂੰ ਦਿਲ ਕਰਦੇ ਕੁੱਛ ਆਪਾਂ ਅਲੱਗ ਜਿ ਕਰੀਏ ਕਿਉਕਿ, ਕੁਛ ਹੋਰ ਸਮਝ ਨੀ ਆਉਂਦੀ। ਫਿਰ ਆਪਾਂ ਨੂੰ ਸਭ ਤੋਂ ਉਪਸ਼ਨ, ਪਹਿਲਾਂ ਇਹੀ ਮਿਲਦਾ ਕਿ ਆਪਾਂ ਸੰਗੀਤ ਸੁਣੀਏ ਥੋੜਾ ਜਿਹਾ ਮਨ ਲੱਗਿਆ ਰਹਿੰਦਾ, ਕਈ ਲੋਕ ਤਾਂ ਕੀ ਕਰਦੇ ਆ ਸਵੇਰੇ ਉੱਠ ਉੱਠ ਕੇ, ਆਪਦਾ ਸਵੇਰੇ ਉੱਠ ਕੇ ਹੀ ਆਪਣਾ। ਬਾਣੀ, ਕੋਈ ਕੁੱਛ ਸੁਣ ਰਿਹਾ, ਕੋਈ ਕੁੱਛ ਸੁਣ ਰਿਹਾ। ਉਹ ਇੱਕ ਕੰਨਾਂ 'ਚ ਪੈਂਦਾ, ਉਹ ਤਾਂ ਕਿੰਨਾ ਵਧੀਆ ਲੱਗਦਾ ਆਪਾਂ ਨੂੰ।
ਹਾਂਜੀ, ਮੈਂ ਤੁਹਾਨੂੰ ਇੱਕ, ਗਾਣਾ ਸੁਣਾਉਣਾ ਚਾਹੁੰਦੀ ਹਾਂ। ਸੁਣਾ ਸਕਦੀ ਹਾਂ ਜੀ।
ਕੀ, ਹਾਂਜੀ ਬੋਲੀਏ
ਤੁਝੇ ਯਾਦ ਨਾ ਮੇਰੀ ਆਈ ਕਿ ਕਿਸੀ ਸੇ ਅਬ ਕਿਆ ਕਹਿਣਾ।
ਬਹੁਤ ਵਧੀਆ ਲੱਗਿਆ, ਤੁਹਾਡੇ ਨਾਲ ਗੱਲ ਕਰਕੇ। ਤਾਂਨੂੰ ਬਹੁਤ ਸ਼ਕੀਨ ਹੋ, ਤੁਸੀਂ ਵੀ। ਸੰਗੀਤ ਤੇ, ਫਿਰ ਮਿਲਦੇ ਆਂ ਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ